ਹੈਲੋ, ਸਤਿ ਸ਼ੀ ਕਾਲ ਭੈਣ ਜੀ।
ਹੋਰ ਠੀਕ ਹੋ।
ਹਾਂਜੀ ਹਾਂਜੀ, ਵਧੀਆ ਜੀ। ਹੋਰ ਕੀ ਕਰਦੇ ਸੀ।
ਮੈਂ ਥੋੜ੍ਹਾ ਜਾ ਮਾਰਕੀਟ ਆਈ ਸੀ। ਸਮਾਨ ਜਾ ਲੈਣ ਨੂੰ
ਅੱਛਾ, ਕੀ ਕੀ ਲੈਨ ਆਏ ਸਿਗੇ?
ਅਸੀਂ ਅ ਐਡਮਿਸ਼ਨ ਕਰਕੇ ਬੁੱਕਸ ਵਗੈਰਾ ਡ੍ਰੈਸ ਵਗੈਰਾ ਹੋਰ ਅਹ ਸਾਰਾ ਕੁਛ ਕੁਛ ਅ ਰਾਸ਼ਨ ਦਾ ਸਮਾਨ
ਹਾਂਜੀ, ੳਹ ਸਕੂਲ ਦੇ ਵਿੱਚ ਕਿ ਡ੍ਰੇਸ ਵਗੈਰਾ ਬਣਾਂਦੀ।
ਹਾਂਜੀ।
ਮੈਂ ਕਹਾ ਸਕੂਲ ਦੇ ਵਿੱਚ ਨੀ ਮਿਲਦੀ ਅਪਾੱ ਨੂੰ
ਹਾਂਜੀ ਹਾਂਜੀ।
ਠੀਕ ਆ
ਰਾਸ਼ਨ ਦਾ ਸਮਾਨ, ਰਾਸ਼ਨ ਦਾ ਸਮਾਨ
ਹਾਂਜੀ।
ਅ ਘਰੇ ਜਿਵੇਂ ਪਰਦੇ ਪਰਦੇ ਵਗੈਰਾ ਹੋ ਗਿਆ।
ਹਾਂਜੀ ਹਾਂਜੀ। ਸ਼ੋਪਿੰਗ ਕਰਨ ਆਈ ਸੀ।
ਹਾਂਜੀ।
ਤੇ ਇਹ ਤੁਸੀਂ ਓਨਲਾਈਨ ਨੀ ਲੈਂਦੇ ਜਾਂ ਫਿਰ ਵੀ ਔਫਲਾਈਨ ਹੀ ਲੈਨੀ ਆ।
ਫਿਰ ਕ ਕਦੋਂ-ਕਦੋਂ ਔਨਲਾਈਨ ਮੰਗਾਉਂਦੇ ਕਦੋਂ-ਕਦੋਂ ਉਹ ਕਰਦੇ।
ਹਾਂਜੀ ਔਨਲਾਈਨ ਸਹੀ ਮਿਲ ਜਾਂਦਾ ਸਾਰਾ ਸਮਾਨ।
ਹਮ ਤੇ ਕਦੋਂ-ਕਦੋਂ ਮਾਰਕੀਟ ਤੋਂ ਲੈਂਦੇ ਆ। ਤੇ ਮਾਰਕੀਟ ਦੇ ਵਿੱਚ ਆਵੇਂ ਨਾ ਕਦੇ-ਕਦੇ ਚ ਘਰੋਂ ਘਰੇ ਬੈਠ ਬੈਠ ਕੇ ਬੋਰ ਹੋ ਜਾਂਦੇ ਚਾਹ ਕੋਈ ਨਵੀਂ ਚੀਜ਼ ਫਿਰ ਘੁੰਮ ਫਿਰ ਕਿ ਕੋਈ ਨਵੀਂ ਚੀਜ਼ ਮਿਲ ਜਾਂਦੀ
ਹਾਂਜੀ ਹਾਂਜੀ ਠੀਕ
ਹੋਰ ਫੇਰ ਗਰਮੀਆਂ ਦੇ ਚਾਦਰਾ ਵੀ ਲੈਣੇ ਸੀ ਨਾ ਉੱਪਰ-ਉੱਪਰ ਲੈਣ ਵਾਲੇ ਨੀ ਹੁੰਦੇ। ਚਾਦਰਾਂ
ਹਾਂਜੀ ਕੱਪੜੇ 'ਚ ਤਾਂ ਖੇਸ ਵਗੈਰਾ
ਹਾਂਜੀ ਹਾਂਜੀ ਹਾਂਜੀ ਹਮ
ਔਰ ਰੋਟੀ ਖਾਲੀ।
ਹੋਰ ਤੁਸ ਰੋਟੀ ਪਾਣੀ ਖਾ ਲਈ ਤੁਸੀ।
ਹਾਂਜੀ-ਹਾਂਜੀ
ਅੱਜ ਕੀ ਬਣਾਇਆ।
ਅੱਜ ਮੂੰਗੀ ਮਸਰੀ ਦਾਲ ਬਣਾਈ ਸੀਗੀ।
ਅੱਛਾ ਵਧੀਆ ਗਰਮੀਆਂ ਵਿੱਚ ਹਾਲ
ਹਾਂਜੀ ਹਾਂਜੀ ਹਾਂਜੀ
ਮੈਂ ਵੀ ਸੁਬਾਹ ਨਾਸ਼ਤਾ ਕੀਤਾ ਸੀ ਅ ਬ੍ਰੈਡ ਪਕੌੜੇ ਦਾ। ਹੁਣ ਮੈਂ ਅ ਘਰੇ ਜਾ ਕੇ ਅਹ ਕੋਪਤੇ ਬਣਾਣੇ ਆ।
ਹਾਂ ਕੋਪਤੇ ਕਿਵੇਂ ਬਣਾਉਣੇ ਤੁਸੀ, ਕੱਦੂ ਦੇ ਉਹ ਕਿਵੇਂ ਬਣਾਉਣੇ ਹੋ ਸੀ
ਉਹ ਬੇਸਨ ਵਿੱਚ ਕੱਦੂ ਕਸ ਕਰਕੇ ਪਾਣੀ ਇੱਕੇ ਕੱਦੂ ਕਸ ਕਰਦਾ ਕੱਦੂ ਕਸ ਕਰਕੇ ਪਾਣੀ ਕੱਢਣਾ ਉਹਦਾ ਕੱਦੂ ਕਾਸ ਤੇ ਬੇ ਲਸਣ ਵਿੱਚ ਜੀਰਾ ਔਰ ਹ ਮਿਰਚੀ ਮਸ ਮਸਾਲਾ ਵਗੈਰਾ ਜੋ ਪਾਣਾ ਐ। ਉਹਦੇ ਪਕੌੜੇ ਬਣਾ ਪਕੌੜੇ ਬਣਾ ਕੇ ਉਹਦਾ ਅਹ ਤੜਕਾ ਲਾ ਗ੍ਰੇਵੀ ਬਣਾਣੀ ਆ।
ਹਾਂਜੀ ਗਰੇਵੀ ਖਾਧਦੀ ਪਿਆਜਾਂ ਦੀ ਪਿਆਜ ਪਾ ਕੇ।
ਮ ਅਹ ਲਸਨ ਔਰ ਅਦਰਰਦ ਪੇਸਟ। ਔਰ ਅਉ ਵੱਧ ਪਤਲਾਂ ਪਤਲੀ ਨੀ ਰੱਖਣੀ ਆ। ਗਾੜੀ ਰੱਖਣੀ ਆ ਤਰੀ ਤਾਂਕਿ ਹਾਜੀ । ਤੁਸੀਂ ਕਿਵੇਂ ਬਣਾਉਂਦੇ
ਇਹਹੀ ਮਤਲਬ ਤੁਸੀਂ ਗੋਲ ਬਣਾਉਦੇ ਆਾਂ, ਜਾਂ ਚੱਪਟੇ ਬਣਾਉਦੇ ਹੁੰਦੇ ਆ ਕੁਫਤੇ
ਹਾਂਜੀ।
ਗੋਲ, ਗੋਲ ਬਣਾਉਂਦੇ ਆਾਂ ਜਾਂ ਚੱਪ ਟੈ
ਗੋ ਗੋਲ ਬਣਾਦੇ
ਅੰਦਰੋਂ ਬੱਚੇ ਨਹੀਂ ਰਹਿੰਦੇ ਫਰੀ ਏ
ਨਹੀਂ ਗੈਸ ਗੈਸ ਕੱਟ ਕਰ ਦੇ ਨਾ
ਹਾਂਜੀ।
ਗੈਸ ਕੱਟ ਕਰਕੇ ਫਿਰ ਵਧੀਆ ਬਣਿਆ ਅਹ ਕੱਚੇ ਨਹੀਂੀ ਰਹਿੰਦੇ ਬਰਾਉਣ ਬਰਾਉਣ ਰੱਖਦੇ ਆ ਜੇ ਵੱਧ ਵੱਧ ਗੈਸ ਤੇਜ ਕਰਕੇ ਕੇ ਬਣਾਈਏ ਨਾ ਫੇਰ ਕੱਚੇ ਰਹਿੰਦੇ
ਹਾਂਜੀ।
ਉਰੋਂ ਉਪਰੋਂ ਬਨ ਜਾਂਦੇ ਆ ਅੰਦਰੋਂ ਬੱਚੇ ਆਉਂਦੇ ਫਿਰ ਜੇ ਘੱਟ ਗੈਸ ਤੇ ਕਰੇ ਤਾਂ ਵਧ ਵਧੀਆ ਤਰੀਕੇ ਨਾਲ ਬਣ ਜਾਂਦੇ
ਹਾਂਜੀ। ਮੈਂ ਦੋ ਤਿੰਨ ਵਾਰ ਬਣਾਏ ਆ ਪਰ ਜਾਣੀ ਕੋਫਤੇ ਤਾਂ ਵਧੀਆ ਲੱਗਦੇ ਨੇ ਜਿਹੜੀਆਂ ਆਪਾਂ ਗਰੇੇਵੀ ਦੇ ਵਿੱਚ ਪਾ ਲੈ। ਜ ਮੈਂ ਸਬਜ਼ੀ। ਬਣਾ ਲੈਂਦੇ ਹਾਂ ਉਹ ਸਾਨੂੰ ਪਸੰਦ ਨਹੀਂੀ ਆਉਂਦੀ ਵਧੀਆ ਨਹੀਂ ਲੱਗਦਾ।
ਉਹ ਫਿਰ ਜੇ ਪਤਲੀ ਤਰੀ ਅ ਪਤਲੀ ਤਰੀ ਕਰੀਏ ਨਾ ਗਰੇਵੀ ਪਤਲੀ ਕਰੀਏ ਨਾ ਫੇਰ ਉਹ ਹੋ ਜਾਂਦਾ। ਉਹ ਟੁੱਟ ਜਾਂਦੇ ਫਿਰ ਅੰਦਰ
ਟੇਸਟ ਦਾ ਫ਼ਰਕ ਪੈ ਜਾਂਦਾ।
ਹੂੰ,
ਹਾਂਜੀ। ਉੱਦਾਂ ਹੀ ਵਸ ਜਿਵੇਂ ਕੱਦੂਕਸ ਕਰਕੇ ਪਾਣੀ ਕੱਢ ਦਿੰਦੇ ਹਾਂ ਕੁੱਟ ਕੇ ਫਿਰ ਜੀਰਾ ਪਾ ਕੇ ਲੂਣ ਮਿਰਚ ਗਰਾ ਹਲਦੀ ਪਾ ਕੇ ਗਰਮ ਮਸਾਲਾ ਪਾ ਕੇ ਫੇਰ ਉਹਨਾਂ ਨੂੰ ਮਤਲਬ ਗੋਲ, ਗੋਲ ਜਾ। ਟੇ ਜਿੱਦਾਂ ਵੀ ਵੈਸੇ ਮੈਂ ਜ਼ਿਆਦਾ ਚਪਟੀ ਬਣਾਨੀ ਆ ਜਿਵੇੈਂ ਟਿੱਕੀ ਬਣਦੀ ਹਾਂ ਛੋਟੇ-ਛੋਟੇ, ਪਾ ਕੇ ਬਸ ਤਲ ਲੈਣੇ ਆ ਬਰਾਊਨ ਭੂਰੇ ਹੋਏਆ ਤੋਂ ਕੱਢ ਲੈਣੇ ਆ। ਤੇ ਫਿਰ ਉਹ ਤੋਂ ਹੀ ਬਸ ਪਿਆਜ਼ ਬਰੀਕ ਕਰਕੇ, ਉਹਨਾਂ ਨੂੰ ਚੰਗੀ ਤਰ੍ਹਾਂ ਲਾਲ, ਕਰਨਾ ਫਿਰ ਟਮਾਟਰ ਮਿਰਚਾਂ ਦਾ ਮਤਲਬ ਜਿਹੜਾ ਆਪਾਂ ਘੋਲ ਤਿਆਰ ਕੀਤਾ ਹੁੰਦਾ ਉਹ ਪਾ ਲੈਣਾ ਬਰੀਕ,
ਹਾਂਜੀ,
ਫੇਰ, ਮਤਲਬ ਉਹਨੂੰ ਭੁੰਨੀ ਜਾਣਾ ਜਦੋਂ ਤੱਕ ਤੇਲ ਨਹੀਂ ਛੱਡਦਾ। ਤੇ ਫੇਰ ਉਹਦੇ ਵਿੱਚ ਪਾਣੀ ਪਾ ਕੇ ਗ੍ਰੇਵੀ ਬਣ ਜਾਂਦੀ ਐ ਤਰੀ ਬਣ ਜੋ ਤਰੀ ਬਣ ਗਈ। ਤਰੀ ਬਣਨ ਤੋਂ ਬਾਅਦ ਕੋ, ਟੇ ਪਾ ਦੇਣੇ ਆ। ਹੂੰ,
ਹਾਂਜੀ, ਖਾਧਾ ਵੀ ਰੋਟੀ ਵੀ ਖਾ ਘੱਟ ਖਾ, ਜਾਂਦੀ ਹੈ। ਪਾਣੀ ਵੱਧ ਪੀਤਾ ਜਾਂਦਾ। ਲੱਸੀ ਦਹੀਂ ਵਗੈਰਾ ਉਹ ਬੰਦ ਕੀਤਾ ਜਾਦਾ,
ਹਾਂਜੀ,
ਹਾਂਜੀ,
ਉਹ ਐਏਂ ਹੁੰਦਾ ਨਾ, ਜਦੋਂ ਕੋਫਤੇ ਬਣੇ ਹੁੰਦੇ ਕੋਫਤੇ, ਤੇ ਖਾ ਲੈਂਦੇ ਆ ਅਤੇ ਸਬਜ਼ੀ ਨੂੰ, ਰੋਲਣ ਦਾ ਮਨ ਨਹੀਂ ਕਰਦਾ ਬਾਅਦ ਚੋਂ ਹੈ ਭਾਰਾ-ਭਾਰਾ ਹੋ ਜਾਂਦਾ। ਹਾਂਜੀ ਢਿੱਡ ਭਰ ਜਾਂਦਾ। ਹੋਰ ਜ ਹੋਰ ਵਧੀਆ ਜੀ
ਹੂੰ
ਹੋਰ ਵਧੀਆ ਜੀ ਬੱਚੇ ਕੀ ਕਰਦੇ
ਬੱਚੇ ਦੀ ਐਡਮਿਸ਼ਨ ਕਰਵਾ ਵੇੈਂ ਮੈਂ ਅੱਜ ਹਾਂਜੀ ਫੇਰ ਐਡਮ ਸ਼ਨ ਕਰਵਾ ਕੇ ਫੇਰ ਇਹਦਾ ਜੁਲਾਈ ਦੇ ਵਿੱਚ ਕੋਲਜ ਚਾਲੂ ਹੋ ਜਾਣਾ
ਅ ਠੀਕ ਆ
ਹਮ ਹਮ ਬੀ ਐਡ ਦੀ ਵੀ ਐਡ ਦੀ ਇਹ ਸੋਚਦੇ ਪਏ ਸੀ
ਹਾਂਜੀ, ਹਾਂਜੀ।
ਓ ਵੀ ਕਰਿਆ ਕਰੇਗਾ ਨਾ।
ਅ ਪ੍ਰਾਈਵੇਟ ਕ ਹ ਹਾਂਜੀ ਹਾਂਜੀ ਦੋ ਜਾਂ ਤਿੰਨ ਦਿਨ ਜਾਣਾ। ਪੈਂਦਾ।
ਹਾਂ।
ਵਹੀ ਨਾ ਬੱਚਾ ਨਾਲ ਦੀ ਨਾਲ ਜੋਬ ਕਰਦਾ ਨਾਲ ਕੁਛ ਨਾ ਕੁਛ ਫੀਸ ਜੋਗਾ ਕੱਢ ਲੈਂਦਾ ਹਾਂਜੀ। ਫੀਸ ਜੋਗਾ ਕਢ ਲੈਂਦਾ ਹਾਂਜੀ ਫੀਸ ਜੋਗੇ ਨਿਕਲ ਜਾਂਦੇ ਨੇ
ਹਮ ।
ਹੀਂ ਵਧੀਆ ਬਹੁਤ ਵਧੀਆ ਫ ਨਾਲੇ ਬੱਚੇ ਨੂੰ ਜਿਵੇਂ ਹੁਣ ਕੇ ਦੀ ਅੱਗੇ ਜੋਬ ਕਰਨੀ ਆਦਤ ਪੈ ਜਾਂਦੀ ਹੈ ਬੱਚੇ ਨੂੰ
ਕਿ ਹੁਣ ਤੋਂ ਬੇਸ ਤਿਆਰ ਹੋ ਜਾਂਦਾ ਪੈਸੇ ਬੈਂਕ ਵਿੱਚ ਅ ਉਹ ਕਰਨਾ ਚਾਹੀਦਾ ਬਚਤ ਬੱਚਤ ਰੱਖਣੀ ਚਾਹੀਦੀ ਐ
ਹਾਂਜੀ, ਹਾਂਜੀ ਅੱਗੇ ਜਿਵੇਂ ਵੱਡਾ ਕੋਰਸ ਕਰਨਾ ਹਾਂਜੀ। ਵੱਡਾ ਕੋਰਸ ਕਰਨਾ ਜਿਵੇਂ ਕੋਈ ਅੱਗੇ ਉਹਦੇ ਵਾਸ ਤੇ ਵੀ ਲੋੜ ਪੈਂਦੀ ਏ। ਬੱਚਾ ਆਪਦੀ ਪਸੰਦ ਦਾ ਕੁਛ ਵੀ ਕਰ ਸਕਦਾ ਵੀ। ਕਿਸੇ ਗੱਲ ਦੀ । ਸਖਣਾ ਨਹੀਂ ਪੈਂਦਾ ਜਾਂ ਬੱਚੇ ਨੂੰ ਚਾਅ ਨਹੀਂ ਮਾਰਨੇ ਦੇ। ਚਿੜੀ ਲਾਈਨ ਦੇ ਵਿੱਚ ਜਾਣਾ ਚਾਹੁੰਦਾ ।ਹਮ।
ਕੋਈ, ਕੋਈ ਬੱਚੇ ਜੋ, ਜੋ ਕੋਈ, ਕੋਈ ਬੱਚੇ ਜੋਬ ਵੱਧ ਕਰਦੇ ਉਹ ਕਰਦੇ ਖਰਚੇ ਵੱਧ ਕਰਦੇ। ਪੈਸਾ ਨਹੀ ਜੋੜਦੇ ਤਾਂ ਖਰਚੇ ਘਟਾਉਣੇ ਚਾਹੀਦੇ ਬੱਚੇ। ਕਦੇ ਵੀ
ਹਾਂਜੀ।
ਹਮ।
ਹੋਰ ਮੇਰੇ ਬੱਚੇ ਛੋਟੇ ਆਲੇ ।
ਅੱਛਾ।
ਹਾਂਜੀ ਪੜ੍ਹਦੇ ਆ ਇੱਕ ਪੜ੍ਹਦੀ ਆ ਇੱਕ ਬਹੁਤ ਛੋਟੀ ਆ
ਅੱਛਾ। ਹੁਣ ਤੋਂ ਤੁਸੀਂ ਪੈਸੇ ਜੋੜਨਾ ਚਾਲੂ ਕਰਨਾ ਚਾਹੀਦਾ ਤੁਸੀਂ ਵੀ ਆਪ ਵੀ ਜੋਬ ਕਰਨੀ ਚਾਹੀਦੀ ਘਰ ਵਾਲੇ ਦੀ ਕੱਲੇ ਘਰ ਵਾਲੇ ਦੀ ਕਮਾਈ ਵੀ ਨੀ ਪੂਰੀ ਆਉਂਦੀ
ਹਾਂਜੀ ਬਾਕੀ ਐ ਬੱਚਿਆਂ ਨਾਲ ਨਹੀਂ ਹੋ ਰਿਹਾ ਕਿਉਂਕਿ ਛੋਟੇ ਬੱਚੇ ਨੇ ਨਾ
ਹਾਂ ਕੋਈ ਫੈਮਲੀ ਵਿੱਚ ਜ ਕੋਈ ਸੱਤ ਸੌ ਹੋ ਗਿਆ ਸਤ ਸ ਹੋਵੇ ਉਹ ਵੀ ਸਪੋਰਟ ਕਰਨੀ ਚਾਹੀਦੀ ਸੱਸ ਸੱਸ ਸਹਰਿਆਂ ਨੇ ਨ ਬੱਚੇ ਸਾਂਭ ਸਕਦੇ ਓ
ਹਾਂਜੀ ਬਾਕੀ ਏਦਾਂ ਨਾ ਬੱਚੇ ਪੜ੍ਹਾਉਣਾ ਕਿਉਂਕਿ ਅਸੀਂ ਟਿਊਸ਼ਨ ਨਹੀਂ ਲਾਉਂਦੇ ਬੱਚੇ ਨੂੰ ਘਰੇ ਪੜ੍ਹਾਉਣਾ ਹੁੰਦਾ ਅਤੇ ਉਹਦੇ ਬੱਚੇ ਬਸ ਟਾਈਮ ਕੱਢਣਾ ਬੱਚਿਆਂ ਦਾ ਧਿਆਨ ਰੱਖ ਰੱਖਣਾ ਖਾਣ ਪੀਣ ਦਾ ਹਮ ਬੱਚੇ ਖਾਂਦੇ ਬਹੁਤ ਘੱਟ
ਹਮ
ਲੂਣ ਮਿਰਚ ਵਾਲੀ ਚੀਜ਼ ਤਾਂ ਜਮਾ ਹੀ ਨਹੀਂ ਹਾਂਜੀ
ਹਾਂ ਕੋਈ ਕੋਈ ਅ ਬੱਚਾ ਜਦ ਫੀ ਪੜ੍ਹਾਈ ਫਰੀ ਹੋ ਜਾਂਦੀ ਬਾਰਵੀ ਹੋ ਜਾਂਦੀ ਉਸ ਤੋਂ ਬਾਅਦ ਫਿਰ ਮਾਂ ਪਿਓ ਫ੍ਰਰੀ ਹੁੰਦੇ ਫੇਰ ਉਹ ਜੋਬ ਜੂਬ ਕਰ ਸਕਦੇ ਫ ਫੇਰ ਉਮਰ ਵੀ ਵੱਧ ਜਾਂਦੀ ਹੈ ਉਸਦਾ ਉਸ ਟਾਈਮ ਤੱਕ
ਹਾਂਜੀ ਹਾਂਜੀ ਬਾਕੀ ਬੱਚੇ ਸਮਝਦਾਰ ਹੋ ਜਾਂਦੇ ਆ ਉਹਦੇ ਮਾਂ ਪਿਓ ਦੇ ਵਿੱਚ ਹਿੰਮਤ ਨੀ ਰਹਿੰਦੀ ਫਿਰ ਜੋਬ ਕਰਨ ਦੀ
ਜੇ ਆਪਾਂ ਹਾਂਜੀ ਜੇ ਛੋਟੇ ਬੱਚੇ ਨੂੰ ਛੱਡ ਕੇ ਆਪ ਆਪਾਂ ਜਾਇਆ ਕਰਾਂਗੇ ਜੋਬ ਤੇ ਪਿੱਛੋਂ ਕੁਛ ਵੀ ਮਤਲਬ ਬੱਚੇ ਬਿਗੜ ਵੀ ਸਕਦੇ ਫੇਰ ਰੋਟੀ ਪਾਣੀ ਤੋਂ ਵੀ ਬੇ ਰੋਟੀ ਪਾਣੀ ਤੋਂ ਵੀ ਬੈਠ ਕੱਦੇ ਭੁੱਖੇ ਵੀ ਰਹਿ ਸਕਦੇ
ਹਾਂਜੀ ਹਾਂਜੀ
ਇੱਕ ਤਾਂ ਫਿਰ ਇੱਕ ਤਾਂ ਚਾਹੇ ਘਰ ਵਾਲਾ ਚਾਹੇ ਘਰ ਵਾਲੀ ਘਰੇ ਹੋਣਾ ਚਾਹੀਦਾ ਹੈ ਬੱਚੇ ਦੇ ਨਾਲ
ਹਾਂਜੀ ਫਿਰ ਐਏ ਹੁੰਦਾ ਵੀ ਮਤਲਬ ਕੇ ਪਾਪਾ ਥੱਕੇ ਆਉਂਦੇ ਆ। ਉਹਨਾਂ ਨੇ ਵੀ ਆਪਣਾ ਮਤਲਬ ਕੇ ਆਰਾਮ ਕਰਨਾ ਹੁੰਦਾ। ਉਹਦੇ ਕਰਕੇ ਔਖਾ ਹੋ ਜਾਂਦਾ। ਬੱਚਿਆਂ ਦਾ ਵੇਖ ਜਾਣਾ ਵੀ ਲਗਾਤਾਰ ਨਹੀਂ ਸੰਭਾਲ ਸਕਦਾ।
ਹਾਂਜੀ। ਹਾਂ, ਦੋਨੋ ਟ ਦੋਨੋ। ਕੰਮ ਨਹੀਂ ਕਰ ਸਕਦਾ ਘਰ ਵਾਲਾ ਨਾ।
ਹਾਂਜੀ।
ਘਰ ਦਾ ਵੀ ਨਹੀਂ ਬੱਚੇ ਨਹੀਂ ਸਾਂਭ ਸਕਦੇ ਹਾਂ। ਪਰ ਲੇਡੀਜ਼ ਦੋਨੋ ਕਰ ਸਕਦੀ।
ਹਾਂਜੀ।
ਮੈਂ ਕਿਹਾ ਲੇਡੀਜ਼ ਦੋਨੋ ਕਰ ਵੀ ਸਕਦੀ।
ਹਾਂਜੀ, ਹਾਂਜੀ, ਹਾਂਜੀ।
ਕਰਦੇ ਵੀ ਆ ਬਹੁਤ ਦੇਖਿਆ ਆਪਾਂ ਨੇ।